ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ?
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਔ ਜੀ?
ਬਸ ਠੀਕ- ਠਾਕ ਹੈਗੇ ਆ ਬਸ ਤਬੀਅਤ, ਤਬੀਅਤ ਥੋੜੀ ਢਿੱਲੀ ਮੱਠੀ ਚੱਲਦੀ ਰਹਿੰਦੀ।
ਅੱਛਾ ਕੀ ਹੋ ਗਿਆ? ਕੀ ਹੋ ਗਿਆ ਤਬੀਅਤ
ਬਸ, ਥੋੜੀ ਜ਼ੀ ਹਾਰਟ ਦੀ ਪ੍ਰੋਬਲਮ ਹੈਗੀ।
ਅੱਛਾ, ਹਾਂ ਥੋੜਾ ਤੁਸੀਂ ਪਰਹੇਜ਼ ਵੀ ਕਰਿਆ ਕਰੋ। ਪਰਹੇਜ਼ ਪਰੂਜ਼ ਨੀ ਕਰਦੇ ਨਾ ਤੁਸੀਂ ਪਰਹੇਜ਼ ਕਰਿਆ ਕਰੋ ਖਾਣ ਪੀਣ ਦਾ।
ਕਰਦਾ ਮੈਂ ਪਰਹੇਜ ਕਰਦਾ।
ਨਹੀਂ ਤੁਹਾਡੇ ਘਰ ਵਾਲੇ ਦੱਸਦੇ ਪਰਹੇਜ਼ ਨਹੀਂ ਕਰਦੇ ਤੁਸੀਂ ਥੋੜਾ ਪਰਹੇਜ਼ ਕਰਿਆ ਕਰੋ। ਨਹੀਂ ਤੇ ਰੋਜ਼ ਰੋਜ਼ ਹੋਸਪਿਟਲਾਂ ਚ ਜਾਣਾ ਚੰਗਾ ਹੁੰਦਾ ਹੈਗਾ ਕੋਈ?
ਨਹੀਂ ਨਹੀਂ ਪਰਹੇਜ਼ ਕਰਦਾ, ਮੈਂ ਸਮੋਸੇ ਸਮਾਸੇ ਤੇ ਖਾਂਦਾ ਈ ਨੀ।
ਅੱਛਾ। ਬਾਹਰ ਦੀ ਚੀਜ਼ਾਂ ਤਲਿਆਂ-ਮਲਿਆਂ ਨਾ ਖਾਯਾ ਕਰੋ ਨਾ।
ਨਾ-ਨਾ ਮੈਂ ਖਿਚੜੀ ਖਾ ਰਯਾ।
ਖਿਚੜੀ ਖਾ ਰਹੇ ਹੋ, ਅੱਛਾ ਹਾਂ ਖਿਚੜੀ ਖਾਯਾ ਕਰੋ। ਕਿਦਰੇ ਸਮੋਸੇ ਦੇਖ ਕੇ ਤੁਵਾਡੀ ਹੋ ਜਾਂਦਾ ਘਰ ਵਾਲੈ ਕਹਿੰਦੇ ਸਮੋਸੇ ਦੇਖ ਕੇ ਲਾਰ ਟੱਪਕ ਜਾਂਦੀ ਹੈ ਨਾ ਕਈ ਵਾਰ
ਨਹੀਂ-ਨਹੀਂ- ਨਹੀਂ ਘਾਰ, ਹੋਰ ਸੁਣਾਓ ਤੁਸੀ ਠੀਕ?
ਹਾਂ ਕੇੜੇ ਹੋਸਪਿਟਲ ਚੱਲ ਰਯਾ ਟ੍ਰੀਟਮੈਂਟ ਤੁਵਾਡਾ?
ਮੌਲਾਨਾ ਚੱਲ ਰਯਾ।
ਅੱਛਾ, ਮੌਲਾਨਾ ਹਾਂ ਅੱਛੇ ਹੈ ਮੌਲਾਨਾ ਡਾਕਟਰ ਵੈਸੇ ਹੈਣਾ? ਓਥੇ ਬਹੁਤ ਚੰਗੇ ਹੈਗੇ ਮੌਲਾਨਾ।
ਸਾਡੇ ਵੀ ਪੜੋਸ ਚ ਹੈਗੇ ਸੀ ਕੋਈ ਐਡਮਿਟ ਉਹਨਾਂ ਦਾ ਵੀ ਉੱਥੇ ਈ ਚੱਲ ਰਿਹਾ ਸੀ, ਟ੍ਰੀਟਮੈਂਟ
ਹੋ
ਡਕਟਰ ਅੱਛੇ ਹੈਗੇ, ਉਥੇ ਦੇ।
ਬੱਚੇ ਠੀਕ ਨੇ
ਹਾਂਜੀ -ਹਾਂਜੀ ਠੀਕ ਹੈਗੇ, ਹੋਰ ਉਹ ਹੋ ਗਿਆ। ਤੁਹਾਡਾ ਰਿਸ਼ਤਾ ਹੋ ਗਿਆ ਭਰਾ ਦਾ, ਕਹਿ ਰਹੇ ਸੀ ਕੋਈ ਕੁੜੀ ਦੱਸੋ
ਹਾਲੇ ਲੱਭ ਰਹੇ ਆ। ਕੁੜੀਆਂ ਹੀ ਸ਼ੋਰਟੇਜ ਚੱਲਦੀਆਂ ਨੇ,
ਹਾਂ, ਬਸ ਉਹੀ ਆ ਨਾ ਅੱਜ- ਕੱਲ, ਜਿਹਨੂੰ ਦੇਖੋ ਕੁਛ ਤੇ ਕੁੜੀ ਦੱਸ ਦੋ ਕੁੜੀ ਦੱਸ
ਆਹ ਤੇ ਮੁੰਡੇ ਹੋ ਗਏ ਬੱਤੀ -ਬੱਤੀ, ਪੈਂਤੀ -ਪੈਂਤੀ ਸਾਲ ਦੇ, ਕੁੜੀਆਂ ਹੀ ਨੀ ਲੱਭ ਰਹੀਆਂ।
ਹਾਂ-ਹਾਂ ਬੱਸ ਕੋਈ ਗੱਲ ਨੀ ਮੈਂ ਵੀ ਆਪਣੇ ਰਿਸ਼ਤੇਦਾਰੀ 'ਚ ਕਿਆ ਹੋਇਆ ਹੈਗਾ। ਪਰਿਵਾਰ ਵਿੱਚ ਵੀ ਵੀ ਕੋਈ ਕੁੜੀ ਹੋਈ ਤੇ ਦੱਸਣਾ ਅੱਛਾ ਘਰ ਦੀ ਤੇ, ਹੋਇਆ ਤੇ ਕੋਈ ਮੈਂ ਦੱਸਾਂਗੇ ਸਾਡੇ ਵੀ ਬਸ ਵਿਆਹ ਹੈਗਾ ਸੀ। ਏਧਰ ਨਾ ਪੜੋਸੀ 'ਚ ਵਿਆਹ ਸੀ, ਪੜੋਸੀ 'ਚ ਵਿਆਹ ਸੀ। ਬਸ ਸਾਡੇ, ਆਪਣੇ ਖ਼ਾਸ ਹੀ ਹੈਗੇ।
ਹਾਂ
ਉਹਨਾਂ ਨਾਲ ਫਿਰ ਸ਼ੋਪਿੰਗ ਸ਼ੂਪਿੰਗ ਕਰਨ ਗਏ ਸੀ। ਉਹ ਕਹਿੰਦੇ ਚਲੋ ਸਾਡੇ ਨਾਲ ਵੀ, ਸਾਡੇ ਵਿਆਹ ਹੈਗਾ। ਮੁੰਡੇ ਦਾ ਨਾਲ ਚਲੋ ਸ਼ੋਪਿੰਗ ਕਰਨ,
ਹਾਂ ਜਾਣਾ ਪੈਂਦਾ, ਪੜੋਸ ਤੇ ਜਾਣਾ ਪੈਂਦਾ।
ਹਾਂ ਉਹੀ ਤੇ ਬਸ, ਉਹਨਾ ਨਾਲ ਪਿਆਰ ਹੈਗਾ ਬਹੁਤ, ਤੇ ਬਸ ਸ਼ੋਪਿੰਗ ਕਰਨਗੇ। ਸ਼ੋਪਿੰਗ- ਸ਼ਾਪਿੰਗ ਕਰਕੇ ਆਏ ਹੈਗੇ।
ਅੱਛਾ- ਅੱਛਾ
ਹੋਰ ਬਸ ਵੀ ਬੱਚੇ ਆਏ ਹੋਏ ਆ ਛੁੱਟੀਆਂ ਨੂੰ, ਬੱਚੇ ਆਏ ਹੋਏ ਹੈਗੇ
ਹਾਂ- ਹਾਂ
ਤੇ ਬਸ ਟਾਈਮ ਪਤਾ ਹੀ ਨਹੀਂ ਚੱਲਦਾ।
ਹੋਰ ਦੋਤੀ ਹੋਈ ਹੈ। ਤੁਹਾਡੀ ਮਾਰ ਤਾਂ ਹੁਣ
ਹਾਂਜੀ -ਹਾਂਜੀ ਧੰਨਵਾਦ, ਬਸ। ਸੋਈ ਆਈ ਹੋਈ ਹੈ ਨਾ ਫਿਰ, ਸਾਰਾ ਦਿਨ ਟਾਈਮ ਹੀ ਨੀ ਲੱਗਦਾ ਹੈਗਾ। ਬੱਚਿਆਂ ਨਾਲ
ਹਾਂ, ਛੋਟੇ ਬੱਚੇ ਨਾਲ ਟਾਈਮ ਨਈ ਮਿਲਦਾ
ਹਾਂ ਉਥੇ ਹੈ ਹੀ ਹੈ, ਹੋਰ ਮੌਸਮ ਕਿਵੇਂ ਆ ਉੱਧਰ, ਤੁਹਾਡੇ
ਹਾ ਮੌਸਮ ਥੋੜ੍ਹਾ ਕਦੇ ਬਾਰਿਸ਼ ਹੋ ਜਾਂਦੀ ਹੈ, ਕਦੇ ਨਈ, ਗਰਮੀ ਹੈ ਗਰਮੀ ਤੇ ਹੈ ਹੀ ਹੈ
ਅੱਛਾ ਜੀ
ਹਾਂ ਇਹ ਤੇ ਰਹੇਗੀ, ਇੱਕ ਮਹੀਨਾ ਤੇ ਹਲੇ ਰਹੇਗੀ
ਹਾਂ, ਉਹੀ ਬਾਰਿਸ਼ ਤੋਂ ਬਾਅਦ ਤੇ ਹੋਰ ਤਪਛ ਹੋ ਜਾਂਦੀ ਹੈ ਜ਼ਿਆਦਾ ਹਨਾ
ਉਹ ਥੋੜ੍ਹੀ ਰਾਤੀ ਵੇਲੇ ਤਾਂ ਠੰਡਕ ਹੋ ਜਾਦੀ
ਹਾਂ, ਬਸ ਨਾ ਕਿ ਏਸੀ ਸੀ 'ਚ ਬੈਠੇ ਰਹੋ ਤਾਂ ਠੀਕ ਰਹਿੰਦਾ ਬਾਹਰ ਨਿਕਲੋ ਤੇ ਫਿਰ ਗਰਮੀ ਹੈਗੀ ਹਾਂ ਉਹੀ ਤੇ ਏਸੀ 'ਚ ਵੀ ਕਿੰਨੀ ਦੇਰ ਬੈਠੇ ਸਹੀ ਗੱਲ ਹੈ।
ਹਮ
ਬਸ ਸ਼ਾਮ ਦੇ ਟਾਈਮ ਬਾਹਰ ਬੈਠ ਜਾਇਆ ਕਰੋ ਨਾ, ਥੋੜ੍ਹਾ
ਸੋਨ ਦੇ ਟਾਈਮ ਕੂਲਰ ਚਲਾ ਕੇ ਬੈਠ ਜਾਨਾ ਵੇੜੇ ਚ
ਹਾਂ ਭਾਜੀ ਹਵਾ ਵੀ ਜ਼ਰੂਰੀ ਐ ਸਰੀਰ ਲਈ ਔਰ ਤੁਹਾਡੇ ਲਈ ਤੇ ਜ਼ਿਆਦਾ ਜ਼ਰੂਰੀ ਐ। ਹਾਰਟ ਪੇਸ਼ੈਂਟ ਤੇ ਤਾਜ਼ੀ ਹਵਾ ਲਿਆ ਕਰੋ
ਹੂੰ
ਹਾਂ ਸਵੇਰੇ ਜਾਇਆ ਕਰੋ ਚਾਰ ਵਜੇ ਸੈਰ ਤੇ ਉੱਠ ਕੇ
ਸੈਰ ਤੇ ਬਸ ਹੁਣ ਸਟਾਰਟ ਕਰਾਂਗਾ ਸੈਰ ਵਿੱਚ ਬੰਦ ਜੀ ਹੁਣ ਕਰਾਂਗਾ
ਹੋਰ ਆਸ ਪੜੋਸ ਦੇ ਦੋਸਤ ਯਾਰ ਦੇਖੋ ਸੈਰ ਤੇ ਜਾਇਆ ਕਰੋ।
ਨਈ ਕੱਲੇ ਹੀ ਕਰਲਾਂਗੇ ਸੈਰ ਦੋਸਤ ਯਾਰ ਕੀ
ਉਹ ਫਿਰ ਦੋਸਤੀ ਹੋਈ ਜਾਂਦੀ ਐ ਜਾਓਗੇ ਤੇ ਬਥੇਰੇ ਮਿਲ ਜਾਂਦੇ ਐ ਰਸਤੇ ਚ
ਹੋਰ ਕਿ ਆਪਣੇ ਆਪ ਬਣ ਜਾਂਦੇ ਨੇ ਦੋਸਤ
ਹਾਂ ਰਸਤੇ ਚ ਮਿਲ ਹੀ ਜਾਂਦੇ ਯਾਰ ਦੋਸਤ ਆਪਣੇ ਆਪ ਦੋਸਤੀ ਹੋ ਜਾਂਦੀ ਹੈਗੀ।
ਹਾਂ
ਅਸੀਂ ਜਾਂਦੇ ਅਸੀ ਪਰ ਸ਼ਾਮ ਵੇਲੇ ਜਾਂਦੇ ਹੈਗੇ ਆ
ਅੱਛਾ, ਅੱਛਾ, ਅੱਛਾ
ਹਾਂ ਰਾਤ ਦੀ ਰੋਟੀ ਰੂਟੀ ਖਾ ਕੇ ਤੇ ਬਸ ਰਾਤੀ ਥੋੜ੍ਹੀ ਦੇਰ ਚਲੇ ਜਾਈਦਾ ਸੈਰ ਕਰਨ
ਚਲੋ ਰੋਟੀ ਹਾਜਮ ਹੋ ਜਾਂਦੀ ਐ।
ਹਾਂ ਹੋਰ ਹੋਗੀ ਰੋਟੀ ਬਣਾ ਬਣੁ ਲਈ?
ਬਣਾਈ ਐ ਰੋਟੀ ਰਾਟੀ ਮੇਰੀ ਤੇ ਖਿਚੜੀ ਐ। ਬਾਕੀ ਘਰ ਵਾਲਿਆਂ ਨੇ ਕਥਲ ਕਠਲ ਕੁਠਲ ਬਣਾਇਆ ਐ।
ਅੱਛਾ-ਅੱਛਾ ਕਠਲ ਬਣਾਇਆ ਹੈਗਾ, ਠੀਕ ਤੁਹਾਡੇ ਲਈ ਖਿਚੜੀ ਬਣਾਦੇ ਹੈਗੇ। ਚਲੋ ਅੱਛਾ ਖਿਚੜੀ ਖਾਓ ਦਲੀਆ ਖਾਓ।
ਹਾਂ ਖਿਚੜੀ ਨਾਲ ਇੱਕ ਅੱਧਾ ਪੀਸ ਮੈਂ ਵੀ ਲੈ ਲਾਂਗਾ ਕਠਲ ਦਾ ਸਵਾਦ ਲਗਦਾ ਥੋੜਾ ਜਿਹਾ
ਇਹ ਧਿਆਨ ਰੱਖਣਾ ਤੁਹਾਨੂੰ ਵੈਸੇ ਫੂਡ ਪਾਇਪ ਕਠਲ ਗਲੇ ਚ ਫੱਸ ਫੂਸ ਜਾਏ
ਨਈ-ਨਈ ਨਰਮ-ਨਰਮ ਹੀ ਖਾਵਾਂਗਾ
ਹਾਂ ਜ਼ਿਆਦਾ ਸਵਾਦ ਸੁਵਾਦ ਚ ਇਹ ਲੈਣੇ ਦੇਣੇ ਪੈ ਜਾਣ ਹਾਂ ਥੋੜਾ ਸੋਫਟ ਚੀਜ਼ਾਂ ਹੀ ਖਾਇਆ ਕਰੋ ਤੁਹਾਡੇ ਗਲੇ ਚ ਦੀ ਵੀ ਦਿੱਕਤ ਨਾ ਫੂਡ ਪਾਈਪ ਦੀ ਜਿਵੇਂ ਤੁਹਾਨੂੰ
ਹੂੰ, ਨਈ ਰੋਜ ਅਨਾਰ ਦਾ ਜੂਸ ਪੀ ਰਿਹਾ ਰੋਜ਼, ਹਾ।
ਅਨਾਰ ਦਾ ਜੂਸ ਤੇ, ਖੂਨ ਵੀ ਬਣਾਦਾ ਐ। ਤੂੰ ਹਾਂ ਪਿੱਛੇ ਕਮੀ ਵੀ ਹੋ ਗਈ ਸੀ ਹੁਣ ਅੱਛਾ ਜਿਆਦਾ ਹੋਗ ਹੈਗਾ, ਅੱਛਾ ਹਾਂ ਨਾਲ ਨਾਲ ਹੋ ਜਾਂਦਾ, ਸਹੀ ਗੱਲ
ਹੂੰ।
ਸਰਦੀਆਂ ਚ ਗਾਜਰ ਦਾ ਜੂਸ ਪੀਓ, ਗਰਮੀਆਂ ਚ ਅਨਾਰ ਵਗੈਰਾ ਦਾ।
ਤੁਹਾਨੂੰ ਚਾਹੀਦਾ ਥੋੜ੍ਹਾ ਲੈ ਲਿਆ ਇਹ
ਨਾ-ਨਾ ਮੇਰੇ ਤੇ ਆਪ ਖੂਨ ਦੀ ਬਹੁਤ ਕਮੀ ਹੈਗੀ ਐ, ਐਚ ਬੀ ਘੱਟ ਹੁਣ ਚੈੱਕ ਕਰਾਇਆ ਸੀ।
ਸੱਤ ਗ੍ਰਾਮ ਹੈਗਾ।
ਮੈਂ ਕਹਿਣਾ ਮੇਰੇ ਤੇ ਨਾਰ ਪੀ-ਪੀ ਕੇ ਵਧੀਆ ਹੋਇਆ ਨਾ।
ਅੱਛਾ-ਅੱਛਾ, ਨਹੀਂ ਸਾਡਾ ਮੈਂ ਤੇ ਬਸ ਡਾਕਟਰ ਨੇ ਕਿਹਾ ਖੁਰਾਕ ਖਾਓ, ਨਈ ਤੇ ਦੇਖਦੇ ਆਂ ਦੁਬਾਰਾ ਚੈੱਕ ਕਰਨਗੇ ਮਹੀਨੇ ਬਾਅਦ। ਦਵਾਈ ਦਿੱਤੀ ਹੈਗੀ ਏ।
ਮੈਂ ਸੁਣਿਆ ਤੁਸੀਂ ਦਵਾਈ ਟੈਮ ਸਿਰ ਨੀ ਲੈਂਦੇ, ਨਾਸ਼ਤਾ ਟੈਮ ਸਿਰ ਨਹੀਂ ਕਰਦੇ।
ਨਹੀਂ ਨਹੀਂ ਦਵਾਈ ਤਾਂ ਲੈ ਲੈਂਦੀ ਹੈਗੀ।
ਨਾ ਕਿਹਦੇ ਕਹਿੰਦੇ ਗਿਆਰਾਂ ਨਹੀਂ ਗਿਆਰਾਂ ਵਜੇ ਕਰਦੇ ਓ, ਨਾਸ਼ਤਾ ਸਵੇਰੇ ਕਰ ਲੈਣਾ ਚਾਹੀਦਾ ਸੱਤ ਵਜੇ।
ਬਸ ਭੁੱਖ ਹੀ ਨੀ ਲੱਗਦੀ ਨਾ, ਬਿਲਕੁਲ ਭੁੱਖ ਲੱਗੇ ਤੇ
ਭੁਖ ਤੇ ਲਗਾਉਣੀ ਪੈਂਦੀ ਐ ਨਾ, ਭੁ
ਨਹੀਂ ਹੁਣ ਕਿਦਾ ਦਿਲ ਨੀ ਕਰਦਾ ਖਾਣ ਦੇ ਪਰ, ਅੰਦਰੋਂ ਹੀ ਨੀ ਲੱਗਦੀ ਭੁੱਖ ਕੀ ਕਰੀਏ ਜੀ। ਅੰਦਰ ਕਮਜ਼ੋਰੀ ਇੰਨੀ ਅੰਦਰੋਂ ਭੁੱਖੀ ਹੀ ਨੀ ਲੱਗਦੀ ਨਾ।
ਫਰੂਟ ਫਰਾਟ ਪਪੀਤਾ ਖਾ ਲਿਆ ਕਰੋ।
ਹਾਂ ਪਪੀਤਾ ਹੀ ਖਾਂਵਾਂਗੀ, ਘਰ ਵਾਲੇ ਬੱਚਿਆਂ ਨੂੰ ਲੈ ਕੇ ਆਓ ਪਪੀਤਾ ਤੇ ਲੱਗ ਗਿਆ ਸਹੀ ਕਿਹਾ ਪਪੀਤਾ ਹੋ ਗਿਆ, ਅਮ ਹੋ ਗਿਆ, ਮੇਰਾ ਤਾਂ ਇੱਕ ਫਰੂਟ ਫੇਵਰੇਟ ਤੇ ਅਮ, ਮੈਂ ਤੇ ਅਮ ਹੀ ਖਾਂਦੀ ਆ ਖੁਸ਼ ਹੋ ਕੇ।
ਪਪੀਤਾ ਖਾ ਲਿਆ ਕਰੋਂ, ਆ ਹਾਂ ਅੰਬ ਉਹ ਲਾਓ ਪੀ ਲੋਓ, ਬਨਣਾ ਆ ਮੈਂਗੋ ਸ਼ੇਕ।
ਜ ਹਾਂ, ਮੈਂਗੋ ਸ਼ੇਕ ਹਾਂ ਗਰਮੀਆਂ ਚ ਆ ਹੀ ਐ, ਬਸ ਮੈਂਗੋ ਬਣਾ ਲਓ ਸ਼ਕੇ ਰੂਅਫਜਾ ਬਣਾ ਲੋ, ਪਾਣੀ ਪੀ ਪੀ ਕੇ ਪੇਟ ਭਰ ਜਾਂਦਾ ਗਰਮੀਆਂ ਚ ਤੇ। ਹਾਂ, ਹੋਰ? ਪਾਣੀ ਪੀਓ ਤੇ ਰੋਟੀ ਦੀ ਵੈਸੇ ਹੀ ਭੁੱਖ ਖ਼ਤਮ ਹੋ ਜਾਂਦੀ ਹੈਗੀ ਐ।
ਹੋਰ
ਤੇ ਬਸ ਫੇਰ ਰੋਟੀ ਭੁੱਖੀ ਹੀ ਨੀ ਰਹਿੰਦੀ ਹੈਗੀ।
ਬਸ ਮੈਂ ਤੇ ਇਕੱਲਾ ਹੀ ਆ ਟੈਮ ਪਾਸ ਕਰ ਰਿਹਾ, ਕਿਉਂਕਿ ਬੱਚੇ ਗਏ ਨੇ ਘੁੰਮਣ।
ਹੂੰ, ਮੈਂਗੋ ਸ਼ੇਕ ਤੇ ਅਸੀਂ ਬਣਾਈ ਲੈਂਦੇ ਹੈਗੇ ਆ ਡੇਲੀ ਸ਼ ਸ਼ਾਮੀ ਨਾ, ਸ਼ਾਮ ਦੇ ਟੈਮ ਡੇਲੀ ਬਣ ਹੀ ਜਾਂਦਾ ਹੈ ਮੈਂਗੋ ਸ਼ੇਕ ਤੇ, ਬੱਚੇ ਬਣਾ ਹੀ ਲੈਂਦੇ ਹੈਗੇ।
ਅੱਛਾ ਅੱਛਾ, ਮ ਮੇਡ ਆ ਕੇ ਰੋਟੀ ਬਣਾ ਜਾਂਦੀ, ਕਿਉਂਕਿ ਬੱਚੇ ਪਹਾੜਾਂ ਚ ਗਏ ਨੇ ਘੁੰਮਣ।
ਅੱਛਾ। ਪਹਾੜਾਂ 'ਚ ਹਾਂ ਗਰਮੀਆਂ ਚ ਹੀ ਜਾਇਆ ਜਾਂਦਾ ਹੈਗਾ, ਸਰਦੀਆਂ ਤੇ ਫੇਰ ਵੈਸੇ ਠੰਡ ਹੋ ਜਾਂਦੀ।
ਪਹਾੜਾਂ 'ਚ ਵੀ ਅੱਜ ਕੱਲ੍ਹ ਪੰਗੇ ਪਏ ਨੇ, ਉੱਧਰ ਉੱਤਰਾਖੰਡ ਆਲਿਆਂ ਨੇ ਪਾਇਆ।
ਅੱਛਾ
ਹਾਂ, ਤੇ ਪਹਾੜਾਂ 'ਚ ਵੀ ਜਾਣ ਦਾ ਕੋਈ
ਅੱਛਾ, ਹਾਂ ਬਸ ਪਹਾਂੜਾਂ ਦਾ, ਬਸ ਗਰਮੀਆਂ 'ਚ ਇਹੀ ਹੁੰਦਾ, ਹਲ ਸਟੇਸ਼ਨ ਵਗੈਰਾ ਤੇ ਬੰਦਾ ਚਲਾ ਜਾਂਦਾ ਹੈਗਾ ਵਾ।
ਹੂੰ
ਬੱਚੇ ਜਾਂਦੇ ਹੈਗੇ, ਹੁਣ ਸਾਡੇ ਵੀ ਬੱਚੇ ਆਏ ਹੋਏ ਆ। ਉਹ ਕਹਿੰਦੇ ਘੁਮਾ ਲਿਆਓ ਘੁਮਾ ਲਿਓ ਕਿੱਧਰੇ।
ਮੈਂ ਤੇ ਫਰ ਮੈਂ ਤੇ ਸਰਦੀਆਂ ਚ ਹੀ ਧਾਮਾਂ ਤੇ ਜਾਂਦਾ ਘੁੰਮਣ ਮੰਦਰਾਂ ਮੁੰਦਰਾਂ 'ਚ।
ਅੱਛਾ, ਅੱਛਾ ਹਾਂ, ਠੀਕ ਹੈ, ਧਾਮ। ਤੇ ਜਾਣਾ ਵੀ ਜ਼ਰੂਰੀ ਹੈ। ਹੁਣ ਇਹ ਉਮਰ ਸਾਡੀ ਧਾਮ ਤੇ ਜਾਣੇ ਦੀ ਹੈਗੀ ਹੈ।
ਹਾਂ ਹਾਂ ਹਾਂ ਮੈਂ ਤਾਂ ਤੇ ਬਸ, ਨਵੰਬਰ, ਅਕਤੂਬਰ ਚ' ਨਾ ਮੌਸਮ ਥੋੜ੍ਹਾ ਠੰਡਾ ਹੋ ਜਾਂਦਾ ਨਾ।
ਹਂ, ਹਂ ਹੋਰ ਸਹੀ ਗੱਲ ਇਸ ਉਮਰ ਵਿਚ ਤੇ ਹੁਣ ਪੂਜਾ-ਪਾਠ ਹੀ ਕਰਨੇ ਓਹੀ ਕੰਮ ਆਣਾ ਅੱਗੋਂ ਹੋਰ ਕੁਛ ਨੀ ਆਣਾ ਨਾ ਕਿਸੇ ਨੇ ਨਾਲ ਜਾਣਾ ਕਿਸੇ ਦੇ
ਹਂ, ਹਂ
ਸਾਡੇ ਕਰਮ ਵੀ ਜਾਣੇ, ਸਾਡੇ ਨਾਲ ਬਸ।
ਵ ਹਾਂ
ਸਹੀ ਗੱਲ ਐ, ਬਸ ਪਰਮਾਤਮਾ ਸਭ ਦਾ ਇਹ ਸੋਚ ਕਹਿੰਦੇ ਆ ਕਿ, ਅੱਛਾ ਕਰੇ, ਸਭ ਨੂੰ ਖੁਸ਼ ਰੱਖੇ, ਆਪਣੇ ਬੜੇ ਘਰ ਵਿੱਚ ਬਸ ਇਈਏ ਅਰਦਾਸ ਕਰਦੇ ਐ ਸਵੇਰੇ ਪ੍ਰਮਾਤਮਾ ਤੂੰ ਸਾਡੇ ਮੂੰਹ ਚ ਕੋਈ ਐਸੀ ਗੱਲ ਨਾ ਨਿਕਲੇ, ਕਿਸੇ ਨੂੰ ਦੁੱਖ ਹੋਏ, ਕਿਸੇ ਨੂੰ ਚੋਟ ਪੋਚੇ
ਹਾਂ
ਹਂ
ਹਾਂ।
ਹੋਰ, ਖਿਚੜੀ ਕਿੰਨੇ ਵਜੇ ਖਾਂਈ, ਕਿੰਨੇ ਵਜੇ ਫਿਰ ਸੋ ਜਾਂਦੇ ਔ?
ਮੈਂ ਤੇ ਅੱਠ, ਸਾਢੇ ਅੱਠ ਖਾ ਲੈਣਾ। ਮੈਂ ਤੇ ਰੋਟੀ ਟਾਈਮ ਸਿਰ ਖਾਂਣਾ।
ਅੱਛਾ, ਤੇ ਤਿੰਨੋਂ ਟਾਈਮ ਖਿਚੜੀ ਖਾਂਦੇ ਨਾਸ਼ਤੇ ਚ ਫਿਰ ਕੀ ਖਾਂਦੇ?
ਉਟ, ਕਦੀ ਦਲੀਆ ਵੀ ਖਾ ਲੀਦਾ।
ਹਾਂ, ਦਲੀਆ ਵੀ ਹੈਲਦੀ ਹੁੰਦਾ, ਦਲੀਆ ਵੀ ਖਾਇਆ ਕਰੋ ਨਮਕੀਨ ਖਾ ਲਿਆ ਕਰੋ ਦਲੀਆ ਨਮਕੀਨ ਵੀ ਬੜਾ
ਨਮਕੀਨ ਮੈਨੂੰ ਟੇਸਟੀ ਨ੍ਹੀਂ ਲੱਗਦਾ। ਹਾਂ
ਨੀਂ ਇਕ ਵਾਰੀ ਖਾ ਕੇ ਤੇ ਦੇਖੋ ਤੁਸੀਂ, ਕੋਈ ਨੀ ਮੇਰੇ ਘਰ ਆਓਗੇ, ਮੈਂ ਬਣਾ ਕੇ ਤੁਹਾਨੂੰ ਖਾਵਾ ਦਾਂਗੀ ਨਮ ਕੀਨ ਦਲੀਆ।
ਠੀਕ ਐ, ਬੱਚੇ ਆ ਜਾਣਗੇ, ਫੇਰ ਮੈਂ ਆਵਾਂਗਾ।
ਹਾਂਜੀ, ਹਾਂਜੀ ਆਣਾ ਜ਼ਰੂਰ ਹੈਂ, ਬਹੁਤ ਅੱਛਾ ਬੰਦਾ ਨਮਕੀਨ ਦਲੀਆ ਤੇ, ਔਰ ਹੈਲਥ ਦੇ ਲਈ ਵੀ ਅੱਛਾ ਹੁੰਦਾ ਹੈਗਾ। ਨਮਕੀਨ ਦਲੀਆ। ਹਂ, ਹਾਂ, ਦਲੀਆ ਖਾਓ, ਖਿਚੜੀ ਖਾਓ। ਥੋੜਾ ਦੇਸੀ ਘਿਓ ਘਟ ਈ ਪਾਣਾ, ਕਿਉਂਕਿ ਤੁਹਾਨੂੰ ਹਾਟ ਦੀ ਦਿੱਕਤ ਹੈਗੀ ਐ ਨਾ।
ਹਾਂ, ਹਾਂ, ਹਾਂ।
ਪਾਣਾ ਉਹ ਸਮੋਸੇ ਸਮੂਸੇ, ਹੈਂ?
ਦੇਸੀ ਘਿਉ ਤੇ ਮੈ ਘਰ ਆਲਿਆ ਆਸਤੇ ਰੱਖਿਆ ਹੋਇਆ।
ਹਾਂ, ਸਮੋਸੇ-ਸਮੂਸੇ ਬਿਲਕੁਲ ਨ੍ਹੀਂ ਖਾਣੇ, ਸਮੋਸੇ ਤੋਂ ਨੁਕਸਾਨ ਕਰਦੇ ਗਿਆ। ਸਮੋਸੇ ਦੇ, ਨ੍ਹੀਂ ਅਗਰ ਬੱਚੇ ਲਿਆਂਦੇ ਵੀ, ਤੁਸੀਂ ਨਾ ਖਾਇਆ ਕਰੋ ਸਮੋਸੇ
ਕਚੋਰੀਆਂ, ਮੋਮੋਸ, ਸਪਰਿੰਗ ਰੋਲ ਇਹ ਮੈਂ ਘਰ ਵਾਲਿਆਂ ਨੇ ਨਾਂ ਕੀਤਾ ਹੋਇਆ ਸਾਰਾ ਕੁਛ
ਅੱਛਾ, ਫੇਰ ਮਨ ਤਾਂ ਕਰਦਾ ਈ ਹੋਏਗਾ ਤੁਹਾਡਾ ਵੀ ਖਾਣ ਜਗਹ ਦੇਖ ਕੇ ਪਕੌੜੇ, ਸਮੋਸੇ
ਮਨ ਨੂੰ ਮਾਰਨਾ ਪੈਂਦਾ ਐ।
ਹਾਂ, ਆਹ ਉਹੀ ਕੀ ਕਰੀਏ, ਬੁਢਾਪੇ ਚ ਆ ਕੇ, ਆਈ ਹੁੰਦਾ ਹੈਗਾ ਨਾ।
ਹਂ।
ਚਲੋ ਕੋਈ ਨੀ, ਥੋੜਾ-ਬਹੁਤ ਟੇਸਟ ਲਈ ਕਰ ਲਿਆ ਕਰੋ। ਜਿਆਦਾ ਨੀ ਥੋੜਾ-ਬਹੁਤ ਖਾ ਲਿਆ। ਹੋਰ, ਕਦੋਂ ਆਣਾ ਬੱਚਿਆਂ ਨੇ?
ਹਾਂਜੀ।
ਬੱਚਿਆਂ ਨੇ ਕਦੋਂ ਆਉਣਾ ਹੈਗਾ?
ਅੱਛਾ, ਬੱਚਿਆਂ ਨੇ ਬਸ ਆ ਜਾਣਾ ਹੈ ਹੁਣ, ਚਲੋ ਠੀਕ ਹੈ ਮੇਰਾ ਫੋਨ ਆ ਰਿਹਾ
ਠੀਕ ਹੈ ਜੀ, ਹਾਂਜੀ, ਅੱਛਾ ਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ